ਹੈਲੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਧੀਆ, ਵਧੀਆ ਤੁਸੀ ਸੁਣਾਓ
ਬਸ ਵਧੀਆ।
ਹ ਬਸ ਵਿਹਲੇ ਸੀ ਥੋੜ੍ਹੀ ਕਰ ਲਈਏ ਤਿਆਰੀ ਲੰਚ ਦੀ ਥੋੜੀ ਬਾਕੀ ਹੈ ਬਸ
ਹ
ਥੋੜੀ ਜਰ ਨਿੰਬੂ ਪਾਣੀ ਬਣਾਇਆ, ਉਹ ਪੀਤਾ, ਹਾਂਜੀ।
ਹਾਂਜੀ ਤਾਂ ਗਰਮੀ ਵੀ ਬੜੀ ਆ ਨਿੰਬੂ ਪਾਣੀ ਹੀ ਚਲੇਗਾ।
ਹਾਂ ਇਸ ਟਾਈਮ ਤੇ ਰੋਜ਼ ਰੂਟੀਨ ਹੋ ਗਈ ਨਾ ਇੱਕ ਵਜੇ ਬਣਾਈ ਦਾ
ਅੱਛਾ। ਹਾਂ ਅਸੀਂ ਵੀ ਬਣਾਉਦੇ ਹਾਂ ਕਦੇ ਰੂਹ ਅਫਜਾ ਤੇ ਜਾਂ ਨਿੰਬੂ ਪਾਣੀ
ਹਾਂਜੀ, ਹੋਰ ਸੁਣਾਓ ਤੁਸੀਂ?
ਬਸ ਠੀਕ ਹੈ, ਹੋਰ ਕੀ ਕਰਦੇ ਪਏ
ਕੁਛ ਨੀ ਬਸ ਬੈਠੇ ਦੀ ਸੀ, ਤੁਸੀ ਬਣਾ ਲਈ ਰੋਟੀ ਪਾਣੀ
ਹਾਂ ਬਸ ਹੋ ਹੀ ਗਿਆ ਚਾਵਲ ਬਣਾਉਣੇ ਅਜੇ ਥੋੜ੍ਹੇ ਮਤਲਬ ਠਹਿਰ ਕੇ ਹੀ ਬਣਾਵਾਂਗੇ।
ਠੀਕ।
ਸਬਜ਼ੀ ਅਛਾ ਬਣਾਏ ਸੀ ਚਿੱਟੇ ਛੋਲੇ ਬੜੀ ਦੇਰ, ਕਾਫੀ ਦੇਰ ਹੋ ਗਈ ਬਣਾਏ ਨਹੀ ਸੀ ਜ਼ਿਆਦਾ ਕਾਲੇ ਹੀ ਬਣਾਏ।
ਅੱਛਾ, ਅੱਛਾ
ਹ
ਸਦੀ ਚਦੀਆਂ ਹੋਰ ਸੁਣਾਓ, ਤੁਸੀਂ ਕਹਿੰਦੇ ਸੀ ਦਰਬਾਰ ਸਾਹਿਬ ਜਾਣਾ। ਤੇ ਬਣਾਇਆ ਨੀ ਫਿਰ ਪ੍ਰੋਗਰਾਮ ਕੋਈ
ਬਸ ਬਣਾਉਣਾ ਕੀ ਸੀ ਵ ਗਰਮੀ ਦੇ ਕਾਰਨ ਨਹੀਂ ਜਾ ਪਾਈ ਤੇ ਕੁਛ ਬੱਚੇ ਵੀ ਗਏ ਦੇ ਨੇ ਅਜੇ ਆਏ ਨਹੀਂ।
ਅੱਛਾ, ਅੱਛਾ।
ਆ ਜਾਣਗੇ ਤੇ ਫਿਰ ਜਾਵਾਂਗੇ, ਫਿਰ ਘਰ ਵੀ ਪਿੱਛੇ ਕੋਈ ਚਾਹੀਦਾ।
ਹਾਂਜੀ। ਹਾ ਤੇ ਪੰਰਤੁ ਕਹ ਰਹੇ ਸੀ, ਸ਼ਹਿਦ ਬਣਾਇਆ ਹੋਵੇ ਤੇ ਸ਼ਨੀ ਐਤਵਾਰ ਚਲੋ ਹਾਂ ਨਹੀਂ, ਨਾ ਉਹ ਚੱਕਰ ਕਹਿ ਰਹੀ ਤੇ ਗਰਮੀ ਤੇ ਹਜੇ ਰਹਿ ਥੋਰੀ ਦੇਰ ਇਸ ਤਰ੍ਹਾਂ ਹੀ
ਹਾਂ ਜਾਣਾ ਤੇ ਹੈ।
ਹੂੰ,
ਫਿਰ ਥੋੜ੍ਹਾ ਮੌਸਮ ਵੀ ਹੋ ਗਿਆ, ਹੁਣ ਬਾਰਿਸ਼ਾਂ ਵਾਲਾ
ਹਾਂ ਬਾਰਿਸ਼ ਹੁੰਦਾ ਕੋਈ, ਪਤਾ ਨਹੀ ਕਿਸ ਟਾਈਮ ਬਾਰਿਸ਼ ਆ ਜਾਦੀ ਏ
ਮੈਨੂੰ ਘਬਰਾਹਟ ਬੜੀ ਪੈਂਦੀ ਏ ਮੈ ਫਿਰ ਥੋੜ੍ਹਾ ਹੋ ਜਾਵੇ, ਗੁੰਮਾਂ ਜਾਂ ਘੱਟ ਫਿਰ ਜਾਵਾਂਗੇ।
ਤੇ ਫਿਰ ਰੁਕਨਾ ਈ ਪਏਗਾ ਮੈਨੂੰ ਤੇ।
ਹਾਂ,
ਆਹ ਚਲੋ ਕੋਈ ਨੀ,
ਹੂੰ,
ਹੋਰ ਠੀਕ, ਦਾੜਾਂ ਤੁਸੀਂ ਕਹਿੰਦੇ ਸੀ ਦਾੜਾਂ ਠੀਕ ਹੋ ਗਈਆਂ। ਕਰਾਈ, ਤੁਸੀਂ ਟ੍ਰੀਟਮੈਂਟ ਦਾੜਾ ਦਾ,
ਆ, ਮੇਰੀ ਤਾਂ ਚਲੋ ਹਜੇ ਨਹੀਂ ਸੀ, ਮੇ ਇਹਨਾਂ ਦੇ ਪਾਪਾ ਦੀ ਥੋੜ੍ਹੀ ਹੋਏ ਦੀ ਸੀ, ਖ਼ਰਾਬ
ਅੱਛਾ-ਅੱਛਾ,
ਉਹ ਥੋੜੀਆਂ ਕਰਵਾਈਆਂ, ਕਢਵਾਈਆਂ ਹੀ ਨੇ ਸਮਝੋ। ਫਿਲਿਲਿੰਗ ਨਹੀਂ ਕਰਵਾਈ, ਉਹ ਬੜੀ ਦਰਦ ਸੀ ਦਵਾਈਆਂ ਖਾ-ਖਾ ਕੇ ਬਸ ਬੁਰੀ ਹਾਲਤ।
ਹੂੰ ਤੇ ਮਤਲਬ, ਉਹ ਤੁਸੀਂ ਪ੍ਰਾਈਵੇਟ ਟਰੀਟਮੈਂਟ ਕਰਾਇਆ, ਕਿ ਗੌਰੌਰਮੈਂਟ?
ਨਹੀਂ ਪ੍ਰਾਈਵੇਟ ਹੀ ਪ੍ਰਾਈਵੇਟ ਹੀ ਕਰਵਾਇਆ, ਗੌਰਮੈਂਟ ਦੇ ਵਿੱਚ ਜਾਓ ਟਾਈਮ ਲੱਗਦਾ।
ਹਾਂ ਉਹ ਨਾ ਬਹੁਤ ਟਾਈਮ ਉਹ ਤੇ ਸਾਰਾ ਦਿਨ ਹੀ ਖਤ ਤਾਂ ਨਾਲ ਦੇ ਇੱਕ ਸਾਰਾ ਦਿਨ ਹੀ ਇੱਕ ਨਹੀਂ ਹੋ ਜਾਂਦਾ ਖਤਮ
ਬਸ ਪ੍ਰਾਈਵੇਟ ਹੀ ਕਿਰਾਇਆ ਹੈ, ਕੋਲ ਹੀ ਨਾਲੇ ਸਾਡੇ ਇੱਥੇ ਦੁਕਾਨ ਤੇ ਕੋਲ ਹਾਂ,
ਅ ਅੱ ਠੀਕ ਮਤਲਬ ਵਧੀਆ ਟਰੀਟਮੈਂਟ ਸਹੀ ਕਰਦਾ।
ਹਾਂ, ਅੱਛੇ ਤਰੀਕੇ ਨਾਲ ਕਰਦਾ ਹੈ ਕੋਈ ਉਸਰਾ ਤੇ ਉਹ ਕਹਿੰਦਾ ਹੀ ਏ, ਇਹ ਦੰਦ ਬਚਾ ਲਉ, ਕਿ ਫਿਰ ਦੰਦ ਪਹਿਚਾਣ ਵੇਲੇ ਵੀ ਕਰਦਾ ਹੈ, ਉਹ ਫਿਲਿੰਗ ਵੀ ਕਰਨੀ ਰ
ਆਹ ਦੰਦ ਬਚਾਉਣ ਵਾਲੇ ਤਾਂ, ਜਿਹੜਾ ਉਹਨਾ ਦਾ ਫੇਰ ਜ਼ਿਆਦਾ ਪ੍ਰੋਸੀਜ਼ਰ ਹੁੰਦਾ ਨਾ, ਫਿਰ ਕਸਟਮਰ ਆਉਂਦਾ ਰਹਿੰਦਾ, ਨਾ ਇਹ ਚੀਜ਼ ਕਢਾਤੀ ਤੇ ਹਾਂਜੀ।
ਆਉ ਚਲਾਈ ਚੱਲੀ ਰਹਿੰਦੀ ਹੈ, ਤੇ ਉਹ ਫਿਰ ਪੈਸੇ ਵੀ ਲੱਗਦੇ ਨੇ, ਦੋ ਢਾਈ ਹਜ਼ਾਰ ਰੁਪਇਆ ਲੱਗ ਜਾਂਦਾ।
ਅੱਛਾ-ਅੱਛਾ ਠੀਕ ਹੈ, ਤੇ ਫੇਰ ਇਹਨੇ ਕੱਢ ਅੱਛਾ, ਕੱਢਣ ਦੇ ਕਿੰਨੇ ਚਾਰਜ ਐਦੇ,
ਕੱਢਣ ਦਾ ਇੱਕ ਦੰਦ ਦਾ ਸੌ ਰੁਪਇਆ।
ਅੱਛਾ ਠੀਕ ਹੈ ਚਲੋ, ਓ ਤੇ ਹੈ। ਅੱਛਾ ਫੀਸ ਕੋਈ ਨੀ, ਤੇ ਮਤਲਬ ਸਵੇਰ ਟਾਈਮ ਹੁੰਦਾ ਜਾਂ, ਕਿਹੜਾ ਟਾਈਮ ਏਦੇ ਕੋਲ
ਇਹ ਆਦਾ ਕੋਈ ਗਿਆਰਾਂ ਵਜੇ ਆਉਦਾ। ਅਤੇ ਵਿੱਚ ਇੱਕ ਘੰਟਾ ਬਰੇੇਕ ਹੁੰਦੀ ਹੈ, ਲੰਚ ਟਾਈਮ ਉਹ ਵੀ ਉਹਦੀ ਮਰਜ਼ੀ ਹੈ ਕੋਈ ਆ ਜਾਵੇ, ਤਾਂ ਨਹੀਂ ਜੇ ਨਹੀਂ ਹੋਵੇ ਤਾਂ ਫਿਰ ਬ੍ਰੇਕ ਹੀ ਹੈ।
ਅੱਛਾ-ਅੱਛਾ, ਠੀਕ
ਤੱਕ ਹੁੰਦਾ ਸ਼ਾਮੀ,
ਅੱਛਾ ਠੀਕ ਹੈ। ਇਹ ਉਹੀ ਨੀ ਜਿਹੜਾ ਤੁਸੀਂ ਇੱਕ ਵਾਰੀ ਮੈਂ ਵੀ ਗਈ ਸੀ, ਗਲੀ ਚ ਭੇਜਿਆ ਸੀ ਰਘੁਨਾਥ ਬਾਜ਼ਾਰ ਹੈ ਨਾ
ਹਾਂ ਹਾਂ ਉਹ ਪ੍ਰਕਾਸ਼ ਡਾਕਟਰ ਦੇ ਸਾਹਮਣੇ ਹਾਂ ਅੱਛਾ ਹੈ ਹੁਣ ਤਾਂ ਬੜਾ ਮਸ਼ਹੂਰ ਹੋ ਗਿਆ ਤ
ਸਹੀ ਹੈ ਡਾਕਟਰ ਨੇ ਵੀ ਕਰਾਇਆ ਉਹਦੇ ਕੋਲ ਟਰੀਟਮੈਂਟ ਕਾਫੀ ਦੇਰ ਹੋ ਗਈ ਹੈ ਪਰ ਇੱਕ ਕਰਵਾਈ ਸੀ ਮੈਂ ਰੂਟ ਕਨਾਲ
ਹਾਂ ਠੀਕ ਹੈ, ਆ ਬਾਜ਼ਾਰ ਨਾਲੋਂ ਤੇ ਠੀਕ ਹੈ ਉਹ
ਹਾਂ ਨਹੀਂ-ਨਹੀਂ, ਬਾਜ਼ਾਰ ਤੇ ਜਿਹੜੇ ਪ੍ਰਾਈਵੇਟ ਨੇ ਨਾ, ਉਹਨਾਂ ਨੇ ਤੇ ਬਹੁਤ ਲੁੱਟ
ਬਹੁਤ ਮੈਂ ਵੀ ਦੂਸਰੀ ਜਗ੍ਹਾ ਪੁੱਛਿਆ ਸੀ ਮੈਂ ਕੈਬ ਪਵਾਉਣੀ ਸੀ ਆਪਣੇ ਦਾੜ ਮੇਰੀ ਹੋਈ ਸੀ ਥੋੜ੍ਹੀ ਖਰਾਬ ਕਿਉਂਕਿ ਦਾੜ ਕੱਢੋ ਫਿਰ ਖਾਣ ਵੇਲੇ ਮੁਸ਼ਕਿਲ ਆਉਂਦੀ ਹੈ ਬੜੀ
ਹਾਂ ਮੁਸ਼ਕਿਲ ਤੇ ਆਉਂਦੀ ਉਹ ਤੇ ਹੈ
ਗਈ ਸੀ ਮੈਂ ਅਤੇ ਉਹਨੇ ਬੋਲਿਆ ਸੀ ਖਾਲੀ ਰੂਟ ਕਨਾਲ ਕਰਨਾ ਅਤੇ ਇਹਦਾ ਲੱਗਣਾ ਦੋ ਹਜ਼ਾਰ ਰੁਪਇਆ
ਹਮ ਨਹੀਂ ਕਰਦੇ ਪਹਿਲ ਤਾਂ ਐਕਸਰੇ ਉਕਸਰੇ ਹਾਂ ਕਈ ਕੁਛ ਕਰਾ
ਕੈਪ ਪਾਣੀ ਹੈ ਉਹਦਾ ਵੱਖਰੇ ਪੈਸੇ ਮਤਲਬ ਕੋਈ ਸਾਢੇ ਤਿੰਨ ਤਿੰਨ ਹਜ਼ਾਰ ਤੱਕ ਲਾ ਕੇ ਚੱਲੋ ਚੱਲ ਮੈਂ ਅ ਕਿਹਾ ਕੋਈ ਗੱਲ ਨਹੀਂ ਮੈਂ ਇੰਨੇ ਪੈਸੇ ਨਹੀਂ ਦੇ ਸਕਦੀ ਪਾਈ
ਹਮ ਆਨੇ ਬੜੀ ਲੁੱਟ ਪਾਈ ਦੀ ਪਹਿਲਾਂ ਪਰਚੀ ਲਗਾਉਣਗੇ ਪਰਚੀ ਇਸ ਦਾ ਤਿੰਨ ਸੌ ਜਾਂ ਪੰਜ ਸੌ ਤੋਂ ਘੱਟ ਤੇ ਹੈ ਨੀ ਹੈ ਸਲਿਪ ਬਣਾਉਣ ਲਈ ਉਹ ਤੇ ਚੱਲਣਾ ਹੀ ਚੱਲਣਾ
ਸਾਡੇ ਇੱਧਰ ਕੋਲ ਇੱਕ ਹੋਰ ਗੁੱਜਰ ਨਗਰ ਵਾਲੇ ਪਾਸੇ ਉਹ ਵੀ ਪੰਜ ਸੌ ਰਪਇਆ ਤੇ ਉਹਨੇ ਪਰਚੀ ਰੱਖੀ ਦੀ ਹੈ ਫਿਰ ਜੇ ਉਹਨੇ ਆਪਣਾ ਦੇਖਣਾ ਢਾਈ ਹਜ਼ਾਰ ਰੁਇਆ ਉਹਨੇ ਸਾਰਾ ਲੈਣਾ ਰੁ ਟੈਕਨਜੀ ਵੋ ਅਤੇ ਕੈਪ ਦੇ ਅਲੱਗ ਪੈਸੇ
ਹਾਂਜੀ ਉਹ ਤਿੰਨ ਚਾਰ ਹਜ਼ਾਰ ਤੇ ਲੱਗ ਹੀ ਜਾਂਦਾ ਫਿਰ ਇੱਕ ਤੇ ਹਾਂ
ਉਹ ਫਿਰ ਬੰਦਾ ਸੋਚਦਾ ਜਾਈਏ ਜਾਂ ਨਾ ਜਾਈਏ
ਹਾਂ ਉਹ ਉਹ ਤੇ ਹੈ ਫ ਹਮ
ਮੱਧਰੋਂ ਇਹ ਸੀ ਕਿ ਇਹਨੇ ਮੇਰੇ ਕੋਲੋਂ ਖਾਲੀ ਅਠਾਰਾਂ ਸੌ ਰੁਪਇਆ ਲਿਆ ਸੀ ਹਾਂ ਕੈਪ ਵੀ ਪਾਾਤੀ ਤੇ ਓਦਾ ਸਾਰਾ ਕਰਤਾ ਸੀ
ਹਾਂ ਚਲੋ ਠੀਕ ਕੀਤਾ ਫੇਰ ਤੇ ਇਹਨਾਂ ਤੇ ਚਲੋ ਜਾਇਜ਼ ਨਾ ਇਝ ਕਈਆਂ ਨੇ ਦੇ ਬਹੁਤ ਜਿਆਦਾ ਕੀਤੀ ਵੀ ਹੈ ਉਹ ਕਈ ਤਰ੍ਹਾਂ ਦੇ ਅੰਦਰ ਉਹਨਾਂ ਨੇ ਕੰਪਿਊਟਰ ਵਗੈਰਾ ਆਪਣੇ ਰੱਖੇ ਦੇ ਆ ਉ ਦਾੜ ਵਖਾਣਗੇ ਪਹਿਲਾਂ ਵੇਖੋ ਵੀ ਹੈ ਤੁਹਾਡਾ ਇਸ ਤਰ ਹੈ ਉਸ ਤਰ੍ਹਾਂ ਐਕਸਰਾ ਕਰਦੇ ਆ ਨਾ ਹਾਂ ਹਾਂਜੀ ਹਮ ਇੱਥੋਂ ਤੱਕ ਇਨਫੈਕਸ਼ਨ ਜਾ ਰਹੀ ਇੱਧਰ ਜਾ ਰਹੀ ਉੱਧਰ ਜਾ ਰਹੀ ਹੈ ਉਹ ਫਿਰ ਬੰਦਾ ਉਸ ਟਾਈਮ ਹੁੰਦਾ ਵੀ ਨਹੀਂ ਚੱਲ ਕਰਾਉਣਾ ਚਾਹੀਦਾ ਹ
ਉਹ ਫਿਰ ਜਿਸ ਦੇ ਭੀੜ ਹੁੰਦੀ ਤਾਂ ਉਸ ਲਈ ਇਹ ਨਹੀਂ ਨਾ ਸੋਚਣਾ ਵੀ ਕੀ ਕਰੀਏ ਪਸੇ ਖਰਚਏ ਜਾਂ ਦਾੜ ਦੇਖਏ ਬਸ ਇਹ ਚੱਕਰ ਬੜੀ ਹਾਂ ਦਿਮਾਗ ਦਿਮਾਗ ਤੱਕ ਦਰਦ ਕਰਦੀ ਗਲੇ ਤੱਕ ਕੰਨ ਦੇ ਪਿੱਛੇ ਬੜੀ
ਹਾਂਜੀ ਤੇ ਮਤਲਬ ਇਹਨੂੰ ਦਵਾਈ ਵੀ ਹੈ ਅਸੀਂ ਮਤਲਬ ਜਦੋਂ ਖਾਓ ਨਾ ਪੂਰੇ ਮਤਲਬ ਟਾਈਮ ਸੇਰ ਦਵਾਈ ਦਾ ਅਸਰ ਖ਼ਤਮ ਹੋ ਜਾਂਦਾ ਤੇ ਨਾਲ ਹੀ ਪੀੜ ਸ਼ੁਰੂ ਹੋ ਜਾ ਨਾੀ ਪੀੜ ਸ਼ੁਰੂ ਹੋ ਜਾਏਗੀ ਬਈ ਦਵਾਈਆਂ ਵੀ ਐਸੀਆਂ ਪੂਰਾ ਟਾਈਮ ਤੇ ਅਸਰ ਕਰਦੀ
ਹਮ ਕਿਸੇ ਦੀ ਹੋਰ ਹੀ ਹੈ
ਆਹ ਇਹਨਾਂ ਦਾ ਵੀ ਇਹਨਾਂ ਦਾ ਕਰਾਉਣਾ ਨਾ ਪ੍ਰੋਸੀਜਰ ਹੁਣ ਬਸ ਸ਼ੁਰੂ ਹੋਏ ਸੀ ਇਹਨਾਂ ਦੀ ਫੇਰ ਪੀੜ ਹੋਣੀ ਪਹਿਲਾਂ ਹਾਂ ਖਾਧਦੇ ਨੇ ਦਵਾਈਆਂ ਵਿ ਖਾ ਕੇ ਆਉਂਦੇ ਉਹ ਥੋੜੀ ਦਵਾਈ ਦੇ ਦਿੰਦਾ ਪਹਿਲਾਂ ਇਨਫੈਕਸ਼ਨ ਦੀ ਕੀ ਹੈ ਦਵਾਈ ਖਾਓ ਅੱਠ ਦਿਨ ਜਾਂ ਤਿੰਨ ਦਿਨ ਉਹ ਖਾਂਦੇ ਆ ਤੇ ਫੇਿਰ ਠੀਕ ਹੋ ਜਾਂਦੇ ਫੇਿਰ ਭੁੱਲ ਯਾਦ ਭੁੱਲ ਜਾਂਦਾ ਹੁਣ ਕਿੰਨੀ ਵਾਰੀ ਚੋ ਦਵਾਈ ਇਨਫੈਕਸ਼ਨ ਦਿਖਾ ਚੁੱਕੇ ਆ ਤੇ ਕਢਵਾਾਨ ਹੋਈ ਉਹਦਾ ਵੀ ਮਤਲਬ ਹੱਲ ਕਢਵਾਉਣਾ ਈ ਹੈ ਕੱਢ ਕੇਈ ਠੀਕ ਹੋਣੀ ਹੈ
ਤੇ ਨਹੀਂ ਤਾਂ ਥੋੜ੍ਹੀ ਫਟਕਰੀ ਕੁੱਟ ਕੇ ਉਹਦੇ 'ਚ ਦੋ ਲੌਂਗ ਕੁੱਟ ਲਓ ਨਾ ਤੇ ਉਹਦੀ ਮਸਾਜ ਕਰੋ ਤੇਲ
ਆਹੋ ਉਹ ਤੇ ਮੈਂ ਰੱਖਿਆ ਵ ਉਹ ਤੇ ਬੜਾ ਵਧੀਆ ਲੱਗਦਾ ਇਹਨਾਂ ਨੂੰ ਉਹ ਤੇ ਮੈਂ ਬਣਾ ਕੇ ਰੱਖੀ ਹੋਈਏ ਹੋਰ ਬਣਾਉਣੀ ਸੀ ਫ ਤੇ ਵੈਸੇ ਹੋਰ ਹਾਂਜੀ ਹਾਂਜੀ ਹੋਰ ਨਾ ਬਹੁਤ ਅਸ ਬੜਾ ਵਧੀਆ ਹੁੰਦਾ ਉਹਦੇ ਨਾਲ ਟਮ ਬੜਾ ਚੈਨ ਮਿਲਦਾ ਜਾਂਦਾ ਹੂੰ
ਹੂੰ
ਉਹ ਤੇ ਐਮਰਜੈਂਸੀ ਰੱਖੀ ਸੀ ਪਰ ਜਦੋਂ ਜ਼ਿਆਦਾ ਫੇਰ ਵੱਧਜੇ ਫੇਰ ਉਹੀ ਨੀ ਹੱਲ ਕਰਦੇ ਨਾ ਹ ਹਾਂਜੀ ਆਹੋ ਤੇ ਡੱਬ ਮੈਂ
ਜਦ ਤੱਕ ਇਹਦਾ ਅੰਦਰੋਂ ਜਿਹੜਾ ਰੇਸ਼ਾ ਨਾ ਉਹ ਨੀ ਨਾ ਨਿਕਲਦਾ
ਹਾਂਜੀ ਹਾਂਜੀ ਹਾਂ ਇਸ ਤਰ੍ਹਾਂ ਠੰਡਾ ਵੀ ਲੱਗਦਾ ਗਰਮ ਵੀ ਲੱਗਦਾ ਹੂੰ ਇਹ ਚੀਜ਼ ਹੋ ਜਾਂਦੀ ਹੈ ਹੂੰ ਹੋਰ ਬਸ ਵਧੀਆ ਵਧੀਆ ਹੋਰ ਲੱਗੀ ਦੀ ਗੁੜੀਆ ਦਾ ਕੰਮ ਲੱਗੀ ਸੀ ਤੁਹਾਡੀ ਬੇਟੀ
ਬਸ ਉਹ ਨਹੀਂ ਹਜੇ ਥੋੜ੍ਹਾ ਬੰਦ ਏ ਕਿਸੇ ਵੇਲੇ ਕੋਈ ਆ ਜਾਂਦਾ ਏ ਹਾਂ ਗਰਮੀ ਵੀ ਹੋਮ ਸਰਵਿਸ ਮੰਗਦੇ ਪਏ ਸਾਰੇ ਅਤੇ ਹੋਮ ਸਰਵਿਸ ਹੁਣ ਸਾਡੇ ਇਕੱਲੇ ਇਕੱਲੋਂ ਤਾਂ ਹੋ ਨਹੀਂ ਸਕਦੀ ਉਹ ਵੋਹਟੀ ਚਲਾ ਲੈਂਦੀ ਹੈ ਸਕੂਟਰੀ 'ਤੇ ਹੁਣ ਉਹ ਆਏਗੀ ਅਤੇ ਫੇਰ ਬੜਿਆਂ ਦੇ ਫੋਨ ਆਏ ਹੋਮ ਸਰਵਿਸ ਤੇ ਤੇ ਉਹ ਹੁਣ ਇੰਨੇ ਮਨ ਹਾਂ ਮਨ ਕਰਦਾ ਆਂ ਵੀ ਫਿਰ ਉੱਧਰੋਂ ਬੜੀ ਬ੍ਰਾਹਮਣਾਂ ਜੀਵਨ ਨਗਰ ਧਰ ਹੋਰ ਦੂਰ ਦੂਰ ਦੇ ਉਹ ਮੈਂ ਇਹਨੂੰ ਭੇਜਦੀ ਨੀ ਕੱਲੀ ਨੂੰ
ਨਹੀਂ ਨਹੀਂ ਇੰਨੀ ਦੂਰ ਨੀ ਥੋੜਾ ਚਲੋ ਹੋਏ ਤੇ ਕੋਈ ਨੀ ਇੰਨੀ ਦੂਰ ਦਾ ਤ ਨਹੀਂ ਹਾਂ ਹਾਂ ਪਹਿਲਾਂ ਤਾਂ ਚਾਰਜਿਸ ਦੀ ਵੀ ਗੱਲ ਕਰਨੀ ਚਾਹੀਦੀ ਹੋ ਹੋਮ ਸਰਵਿਸ ਦੇ
ਨਹੀਂ ਉਹ ਤੇ ਉਹ ਤੇ ਮੰਨ ਜਾਂਦੀਆਂ ਨੇ ਜਿੰਨਾ ਮਰਜੀ ਰੱਖੋ ਮੰਨ ਜਾਂਦੀਆਂ ਹਾਂ ਪਹਿਲੇ ਵੀ ਅਸੀਂ ਕੀਤੀ ਹੈ ਉਦੋਂ ਮੌਸਮ ਠੀਕ ਸੀ ਹੁਣ ਗਰਮੀ ਬੜੀ ਹੈ
ਅੱਛਾ ਹਾਂ ਨਹੀਂ ਚਲੋ ਠੀਕ ਹੈ ਕੰਮ ਹੋਣਾ ਚਾਹੀਦਾ ਅੱਛਾ
ਨਹੀਂ ਹੁਣ ਤਾਂ ਬੁਕਿੰਗ ਵੀ ਹੋ ਗਈ ਹੈ ਕਾਫੀ ਵੀ ਵਿਆਹ ਦੀ ਜੁਲਾਈ ਮਹੀਨੇ ਦੇ ਵੀਹ ਤਰੀਕ ਦੇ ਬਾਅਦ ਕਾਫੀ ਬੁਕਿੰਗ ਆ ਗਈ ਹੈ
ਅੱਛਾ ਚਲੋ ਵਧੀਆ ਵਧੀਆ
ਹਾਂ
ਆਣੇ ਜੁਲਾਈ ਵਿਆਹ ਸ਼ੁਰੂ ਹੋਣੇ ਹੁਣ ਸਤੰਬਰ ਚ ਵਿਆਹ ਆਣਗੇ ਸਪਤੰਬਰ ਚ ਵੀ ਆ
ਹਾਂ
ਠੀਕ ਹੈ ਜੀ
ਬਸ ਉਹਦਾ ਵੇਟ ਕਰਨੇ ਪਏਿਆ ਬਸ ਆ ਜੇ ਸਾਡਾ ਡਰਾਈਵਰ
ਹਾਂ ਦੋ ਜਣੇ ਹੋਣ ਨਾ ਫੇਰ ਥੋੜਾ ਬੰਦਾ ਨ
ਹਾਂ ਉਹ ਨਾ ਥੋੜ੍ਹੀ ਗੱਲ ਕਰਨ ਚ ਤੇਜ਼ ਹੈ ਨਾ ਥੋੜ੍ਹੀ ਉਹਦੀ ਆਵਾਜ਼ ਵਿੱਚ ਵੀ ਕਿਦੇ ਹੋਰ ਜਾ
ਹਾਂ ਠੀਕ ਹੈ ਹਾਂ ਉਹ ਵੀ ਕਨਫੀਡੈਂਸ ਚਾਹੀਦਾ ਨਾ ਆਪਣੇ ਕੰਮ ਪ੍ਰਤੀ ਤੇ
ਬਸ ਉਹ ਹੜਾ ਧਿਆਨ ਰੱਖ ਲੈਂਦੀ ਹੈ ਇੱਧਰ ਉੱਧਰ ਦੇ ਇਹ ਫਿਰ ਆਪਣੇ ਕੰਮ 'ਚ ਮਸਤ ਰਹਿੰਦੀ ਐ
ਅੱਛਾ ਚਲੋ ਠੀਕ ਹੈ ਵਧੀਆ ਹ ਸਹੀ ਚਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ